ਹੈਲੋ ਹਾਂਜੀ ਸਾਸਰੀ ਕਾਲ ਜੀ।
ਸਾਸਰੀਕਾਲ ਭੈਣ ਜੀ।
ਸਾਸਰੀ ਕਾਲ ਜੀ ਕਿੱਦਾਂ ਜੀ।
ਹਾਂਜੀ ਸਵ ਵਧੀਆ ਐ।
ਕੀ ਕਰਦੇ ਵਧੀਆ ਜੀ, ਬੈਠੇ ਸੀ ਬਾਬਾ ਜੀ ਦੀ ਬਾਬਾ ਜੀ ਦੀ ਮੈਰ ਐ।
ਹਾਂਜੀ।
ਹੋਰ ਤੁਸੀਂ ਸੁਣਾਓ।
ਹੋਰ ਬਸ ਕੁਛ ਨੀ ਬਸ ਖਾਣਾ ਪੀਣਾ ਹੋ ਗਿਆ ਸੀ। ਤੇ ਬਸ ਮੈਂ ਹੁਣ ਸੋਚ ਰਈ ਸੀ ਕੀ ਬਸ ਹੁਣ ਮੈਂ ਸਵੇਰੇ ਸਵੇਰੇ ਜਲਦੀ ਹਾਂਜੀ ਤਿੰਨ ਚਾਰ ਦਿਨਾਂ ਤੋਂ ਬੜਾ ਲੇਟ ਉੱਠ ਰੀ ਸੀ। ਤੇ ਹਨਾ ਤੇ ਕੰਮ ਵਗੈਰਾ ਅਗਰ ਲੇਟ ਉੱਠ ਜਾਓ ਓ ਕੰਮ ਵੈਗਰਾ ਸਭ ਲੇਟ ਹੁੰਦੇ ਚਲੇ ਜਾਂਦੇ ਨੇ।
ਮੇਨ ਗੱਲ ਇੱਦਾਂ ਜੀ ਮੋਰਨਿੰਗ ਤਾਂ ਉੱਠਣਾ ਆ ਦੇਖੋ ਆਪਾਂ ਜਦੋਂ ਸਵੇਰੇ ਉੱਠਦੇ ਆ ਨਾ ਫਰੈਸ਼ ਕਲਾਈਮੇਟ ਹੁੰਦਾ ਤੇ ਏ ਆਪਾਂ ਸਵੇਰੇ ਆਪਾਂ ਫਰੈਸ਼ ਕਲਾਈਮੇਟ ਹੁੰਦਾ ਵਾ ਫਿਰ ਪੂਰਾ ਦਿਨ ਆਪਣਾ ਫਰੈਸ਼ ਹੁੰਦਾ। ਤੇ ਬਾਕੀ, ਅ ਉਸ ਟਾਈਮ ਏਦਾਂ ਹੁੰਦਾ ਵਾ ਵੀ ਅੰਮ੍ਰਿਤ ਵੇਲਾ ਵੀ ਹੋ ਜਾਂਦਾ ਨਾ ਸਵੇਰੇ ਆਪਾਂ ਛੇਤੀ ਉੱਠੀਏ ਤਾਂ ਬਾਬਾ ਜੀ ਦਾ ਨਾਮ ਲੈਲੋ।
ਹਾਂਜੀ,
ਉੱਥੇ ਵੀ ਹਾਜ਼ਰੀ ਲੱਗ ਜਾਵੇ ਸਾਡੀ।
ਹਾਂਜੀ ਬਿਲਕੁਲ ਸਹੀ ਗੱਲ ਐ।
ਆਪਣਾ ਅ ਅੰਮ੍ਰਿਤ ਵੇਲਾ ਵਾਹਿਗੁਰੂ ਜੀ ਆਪਣੇ ਕੋਲੋਂ ਸੇਵਾ ਲ ਉਹ ਤੋਂ ਬਾਦ ਸਾਰੇ ਕੰਮ ਸਟਾਟ ਹੋਣ ਮੋਰਨਿੰਗ ਤੋਂ ਵੀ ਉਹਨਾਂ ਨੇ ਇੱਕ ਟੈਮ ਦਿੱਤਾ।
ਹੂੰ-ਹੂੰ,
ਮੋਰਨਿੰਗ ਦੇ ਏਦਾਂ ਦੇ ਆ ਦੇਖੋ ਸਵੇਰੇ ਉੱਠਣ ਦੇ ਫਾਇਦੇ ਏਦਾਂ ਵੀ ਆਪਣਾ ਦੇਖੋ ਮਾਇੰਡ ਫਰੈਸ਼ ਹੁੰਦਾ। ਜਿਹੜਾ ਸਵੇਰ ਦੀ ਜਿਹੜੀ ਅਹ ਬਾਰ ਕਲਾਈਮੇਟ ਹੁੰਦਾ ਦੇਖੋ। ਪੂਰਾ ਫਰੈਸ਼ ਹੁੰਦਾ, ਤੇ ਠੰਡੀ ਠੰਡੀ ਹਵਾ ਜਿਹੜੀ ਹੁੰਦੀ ਆ। ਉਦੋਂ ਜਿਹੜੀਆ ਇਹ ਗੱਡੀਆਂ ਗੁੱਡੀਆਂ ਹੁੰਦੀਆਂ ਨੇ, ਤੇ ਉਦੋਂ ਕੁਛ ਨੀ ਨਾ ਸਵੇਰ ਦੇ ਟੈਮ
ਹਾਂਜੀ ਬਿਲਕੁਲ।
ਫਰੈਸ਼ ਹੁੰਦਾ ਤੇ ਸਾਨੂੰ ਸਾਰੀਆਂ ਚੀਜ਼ਾਂ ਦਾ ਪਤਾ ਲੱਗਦਾ ਵੀ ਕਿੱਦਾਂ, ਸਾਰੇ ਕੰਮ ਸਾਡੇ, ਰੂਟੀਨ ਨਾਲ ਪੂਰੇ ਹੋ ਜਾਂਦੇ ਆ ਟਾਈਮ ਸਿਰ ਹੋ ਜਾਂਦੇ ਨੇ। ਤੇ ਅਸੀਂ ਕੋਈ ਇੱਦਾਂ ਟਾਈਮ ਦੇਣਾ
ਹਾਂਜੀ ਸਵੇਰੇ ਉੱਠਣ ਤੇ ਬਹੁਤ ਸਾਰੇ ਫਾਇਦੇ ਨੇ। ਸਵੇਰ ਦੇ ਤਾਜੀ, ਫਰੈਸ਼ ਹਵਾ ਜੋ ਸਾਨੂੰ ਮਿਲਦੀ ਏ ਜੋ ਨੀ ਪੰਛੀਆ ਨਾਲ ਅਸੀਂ ਕਨੈਕਟ ਕਰ ਪਾਂਦੇ ਉਹਦੀ ਗੱਲ ਈ ਵੱਖਰੀ ਏ ਹਨਾ ਬਸ ਸਵੇਰੇ ਸਵੇਰੇ ਹੁੰਦਾ ਐ ਜੋ ਫਰੈਸ਼ ਸ਼ਾਇਦ ਮਿਲ ਜਾਏ, ਹਨਾ ਉਹਦੇ ਬਾਅਦ ਤੇ ਬਸ, ਫਸ਼ ਫੇਰ ਮਿਲੀ ਨੀ ਸਕਦੀ, ਹਨਾ ਤੇ ਸਵੇਰੇ ਉੱਠੋ ਤੇ ਸਾਰੇ ਕੰਮ ਵੀ ਜੋ ਹੈਗੇ ਨੇ ਸਾਰੇ ਟਾਈਮ ਨਾਲ ਪ੍ਰੋਪਰ ਰੂਟੀਨ ਨਾਲ ਹੁੰਦੇ ਚਲੇ ਜਾਂਦੇ ਨੇ ਇੱਕ ਦੇ ਬਾਅਦ ਇੱਕ ਹਨਾ ਤਾਂ ਜੋ ਅਗਰ ਅਸੀਂ ਲੇਟ ਹੋ ਜਾਈਏ, ਤੇ ਬਸ ਕੰਮ ਵੀ ਸਾਡੇ ਪੈਂਡਿੰਗ ਚ ਚਲਾ ਜਾਂਦਾ ਏ ਲੇਟ-ਲੇਟ-ਲੇਟ
ਹਨਾ ਉਹ ਫਿਰ ਕਹਿੰਦੇ ਨੇ ਕਿ ਸਵੇਰੇ-ਸਵੇਰੇ ਜਲਦੀ-ਜਲਦੀ ਨਾਲ ਉੱਠ ਕੇ ਅਗਰ ਅਸੀਂ ਪੜਾਂਗੇ ਸਾਨੂੰ ਜ਼ਿਆਦਾ ਯਾਦ ਰਹਿੰਦਾ ਐ।
ਹਨਾ, ਤੇ ਬੱਚੇ ਹੋਣ ਜਾ ਵੱਡੇ ਹੋਣ ਹਨਾ ਸਾਰਿਆਂ ਵਾਸਤੇ ਚੰਗਾ ਕਿ ਜਲਦੀ ਹੀ ਉਠਿਆ ਜਾਏ, ਹਨਾ ਜੀ।
ਹਾਂਜੀ, ਉਨਾ ਨਾਲ ਕੀ ਪਤਾ ਲੈ ਇੱਥੇ ਨਾ, ਆਵਾਜ਼ 'ਚ ਥੋੜ੍ਹੀ ਬਰਕ ਹੋ ਰੀ ਸੀਗੀ।
ਅੱਛਾ,
ਹਾਂਜੀ, ਉਹ ਤਾ ਇੱਥੇ ਮੀਂਹ ਪੈਣ ਨਾਲ ਥੋੜ੍ਹੀ ਜੀ ਆਵਾਜ਼ ਤੁਹਾਡੀ ਰੁਕ-ਰੁਕ ਕੇ ਆ ਰੀ ਸੀਗੀ
ਅੱਛਾ ਹੁਣੇ ਆ ਰੀ ਐ
ਹਾਂਜੀ ਹੁਨ ਆ ਰੀ ਏ, ਮੈਂ ਥੋੜ੍ਹਾ ਜੇਆ ਇਦੱਰ ਨੂੰ ਹੋ ਗਈ ਆ।
ਹਾਂਜੀ-ਹਾਂਜੀ, ਹਾਂ, ਹਾਂ ਨੈਟਵਰਕ ਕਿਉਂ ਹੁੰਦਾ ਰੈਂਦਾ ਐ, ਜਰਾ ਦੀ ਹਵਾ ਆ ਜੇ, ਬਾਰਿਸ਼ ਹੋ ਜਾਵੇ ਤੇ
ਟੈਮ ਆ ਗਿਆ ਹੁਨ ਦੇਖੋ
ਹਾਂਜੀ, ਹਾਂਜੀ- ਹਾਂਜੀ, ਉਹ ਤੇ ਹੈਗਾ ਐ।
'ਤੇ ਫੇਰ ਤੁਸੀਂ ਕਿੰਨੇ ਵਜੇ ਉੱਠ ਜਾਂਨੇ ਹੁੰਨੇ ਓ ਸਵੇਰੇ?
ਹਾਂ, ਮੈਂ ਉੱਠ ਜਾਨੀ ਆ, ਪੰਜ ਵਜੇ ਉੱਠ ਜਾਨੀ ਆ।
ਅੱਛਾ ਜੀ।
ਹਾਂਜੀ, ਹਨਾ? ਕੋਸ਼ਿਸ਼ ਤੇ ਕਰੀ ਦੀ ਕਿ ਹਾਂਜੀ। ਪੰਜ ਵਜੇ ਉਠ ਜਾਓ, ਲੇਕਿਨ ਕਦੀ-ਕਦੀ ਕੀ ਏ ਕੀ, ਨਈਂ ਹੋ ਪਾਂਦਾ।
ਨਈ ਏਅ, ਬਾਬਾ ਜੀ ਅੱਗੇ ਅਰਦਾਸ ਜ਼ਰੂਰ ਕਰ ਲਿਆ ਕਰੋ, ਹਨਾ? ਅੰਮ੍ਰਿਤ ਵੇਲਾ ਸਾਨੂੰ ਬਖਸ਼ਨ। ਅਰਦਾਸ ਕਰਕੇ ਪਓ। 'ਤੇ ਆਪਨੇ ਦਿਲ ਤੇ ਰੱਖੋ ਵੀ ਹਾਂ ਮੈਂ ਉੱਠਨਾ, ਤੇ ਆਪਾਂ ਬਰਾਬਰ ਉੱਠ ਜਾਂਨੇ ਆ। ਟੈਮ, ਆਪੇ ਬਾਬਾ ਜੀ ਸਾਨੂੰ, ਉਠਾ ਦਿੰਦੇ ਨੇ ਉਸ ਟੈਮ।
ਹਾਂਜੀ- ਹਾਂਜੀ, ਉਹ ਤੇ ਹੈਗਾ ਐ। ਕਦੀ ਕਦੀ ਹੁੰਦਾ ਐ ਨਾ ਰਾਤੀ ਕੀ ਏ, ਦੇਰ ਹੋ ਗਈ ਸੋਨ ਚ
ਹੂੰ, ਉਹ ਟਾਈਮ- ਟੇਬਲ ਆਪਨਾ ਥੋੜਾ ਜਿਹਾ, ਦੇਖੋ ਕਦੇ ਅਸੀਂ ਜਲਦੀ ਪੈ ਜਈਏ ਤੇ ਜਲਦੀ ਉੱਠਦੇ ਆ, ਜੇ ਲੇਟ ਪਈਏ ਤੇ ਲੇਟ ਈ ਉਠਾਂਗੇ।
ਹਾਂਜੀ- ਹਾਂਜੀ, ਉਹ ਤੇ ਹੈਗਾ ਈ ਐ। ਹਾਂਜੀ, ਉਹ ਤੇ ਹੈਗਾ, 'ਤੇ ਕੈਂਦੇ ਨੇ ਪ੍ਰੋਪਰ ਸਾਨੂੰ ਅੱਠ ਘੰਟੇ ਦੀ ਨੀਂਦ ਲੈਣੀ ਕਿਦੀ ਏ, ਹੈਨਾ? ਉਹ ਵੀ ਨਾ ਲੈ ਪਾਓ। 'ਤੇ ਫੇਰ ਕੀ ਕੈਂਦੇ ਨੇ ਉਹ? ਉਹ ਵੀ ਕੀ ਏ, ਸਾਡਾ ਫਿਰ ਉਹ ਪੂਰਾ ਦਿਨ ਵੇਂ, ਆਲਸ 'ਚ ਰ-ਰੈਂਦਾ ਏ ਕਿ ਅਸੀਂ ਭਈਆ ਸੋ ਨੀ ਪਾਏ, ਪ੍ਰੋਪਰ ਨੀਂਦ ਨੀ ਹੋਈ। 'ਤੇ ਓ ਫਿਰ ਉਨਾਂ ਉਹ, ਤਾਂ ਵੀ ਫਿਰ ਉਨਾਂ ਫ਼ਰੈਸ ਮੈਸੂਸ ਨੀ ਹੁੰਦਾ ਹੈਨਾ?
ਹਾਂਜੀ, ਅਨਾੜਿਸ ਫਰੈਸ਼ ਨੀ ਹੁੰਦਾ, 'ਤੇ ਜੇੜੇ ਅਸੀਂ ਕੰਮ ਸਾਰੇ ਦਿਨ ਦੇ ਰੂਟੀਨ ਸਾਡੇ ਚੇਂਜ ਹੋ ਜਾਂਦੇ ਆ ਦੇਖੋ, ਅਸੀਂ ਥੱਕ ਜਾਂਨੇ ਆ, 'ਤੇ ਉਸ ਹਿਸਾਬ ਨਾਲ ਵੀ ਕਦੇ-ਕਦੇ ਚਲੋ ਹੁਨ ਜਾਂਦਾ ਵਿੱਚੋਂ-ਵਿੱਚ, ਕਦੇ ਨੀਂਦ ਤੇ ਸੇਤੀ ਜਾਗ ਈ ਥੱਕੇ-ਹਾਰੇ ਹੁੰਨੇ ਆ ਤਾਂ ਨਈ ਉਠਿੱਆ ਜਾਂਦਾ, ਟੈਮ ਦਾ ਨੀ ਪਤਾ ਲੱਗਦਾ ਉਸ ਟੈਮ।
ਹਾਂ, ਉਹ ਤੇ ਹੈਗਾ ਐ। ਕਦੀ-ਕਦੀ ਕੀ ਐ ਅਲਾਰਮ ਲਗਾ ਕੇ ਅਸੀਂ ਸੋਏ, ਲੇਕਿਨ ਅਲਾਰਮ ਕੀ ਵੱਜ ਰਿਐ? ਬੰਦ ਕੀਤਾ ਹੋਇਆ ਸੀ ਸੋ ਗਏ, 'ਤੇ ਬਸ।
ਉਹ ਐਵੇਂ ਹੁੰਦਾ ਵਾ, ਜਦੋਂ ਅਲਾਰਮ ਵੱਜੀ ਜਾਂਦਾ ਹੁੰਦਾ ਨਾ, ਸਾਨੂੰ ਦੋ-ਦੋ ਪੰਜ-ਪੰਜ ਮਿੰਟਾਂ ਚ ਵੱਜਦਾ ਨਾ, ਫੇਰ ਅਸੀਂ ਕੀ ਕਰਦੇ ਆ? ਅੱਕ ਕੇ ਬੰਦ ਕਰਦੇ ਆ। ਬਈ ਇਹਦੀ ਆਵਾਜ਼ ਨਾ ਆਵੇ, ਫੇਰ ਸਾਡੀ ਨੀਂਦ ਕਿਥੋਂ? ਫੇਰ ਆਪਾਂ ਹੋਰ ਪੈ ਜਾਂਨੇ ਆ ਵੀ। ਪੈ ਜਾ ਤੂੰ ਪੰਜ ਮਿੰਟ, ਪੰਜ ਮਿੰਟ ਪੈ ਲੈਂਨੇ ਆ। ਉਹ ਪੰਜ ਮਿੰਟ ਤੇ ਕਿੱਥੇ, ਅੱਧਾ ਘੰਟਾ ਇੱਕ ਘੰਟਾ ਉੱਤੇ ਹੋ ਜਾਂਦਾ, ਫੇਰ ਪਤਾ ਲੱਗਦਾ ਯਾਰ। ਐੰਨਾ ਟਾਈਮ ਹੋ ਗਿਆ।
ਹਾਂ, ਵਈ-ਵਈ।
ਹੂੰ।
ਹਾਂ, ਅਈਓ-ਅਈਓ ਗੱਲ ਏ ਨਾ, ਫਿਰ ਅਈਓ ਹੈ ਕਿ ਰੋਜ਼ ਬਸ ਆਤੀ ਐ ਸੋਚੋ ਕਿ, ਨਈ -ਨਈ, ਅਸੀਂ ਜਲਦੀ ਉਠਾਂਗੀ। ਹੈਨਾ ਇੱਕ ਪੂਰਾ ਰੂਟੀਨ ਬਣਾਨੇ ਆ ਉੱਠ ਕੇ ਐ ਕਰਨਾ ਫਿਰ ਐ ਕਰਨਾ ਏ, ਫਿਰ ਐ ਕਰਨਾ ਏ ਤੇ ਬਸ ਸੁੱਤੇ ਰਏ ਦੇ ਤੇ ਬਸ ਫਿਰ ਹੋ ਗਈ ਦੇਰ, ਸਾਰੇ ਕੰਮ ਲੇਟ ਹੋ ਗਏ। ਹੈਨਾ ਤੇ ਫਿਰ ਹਾਂਜੀ।
ਸੋਚੀ ਦਾ ਕੀ ਤੇ, ਕਰਦੇ ਕੀ ਆ ਆਪਾਂ ਹੋ ਜਾਂਦਾ ਫਿਰ ਲੇਟ ਕੇ ਕੱਲਾ ਲੇਟ ਹੋਣ ਤੋਂ ਬਾਦ ਏ ਕੰਮ ਲੇਟ ਹੋ ਰੇ ਨੇ।
ਹਾਂਜੀ-ਹਾਂਜੀ। ਹਾਂ, ਤੇ ਫੇਰ ਬਸ ਓਈਓ ਸਵੇਰੇ ਉੱਠ ਕੇ ਇਨਸਾਨ ਨੂੰ ਸਭ ਵੋਕ ਵਗੈਰਾ ਕਰਨਾ ਚਾਈਦਾ ਏ ਹਨਾ ਵੋਕ ਵਗੈਰਾ ਕਰਾਂਗੇ, ਪਾਰਕ ਵਗੈਰਾ ਸਾਨੂੰ ਫਰੈਸ਼ ਏਅਰ ਮਿਲੇਗੀ ਨੇਚਰ ਨਾਲ ਅਸੀ ਕਨੈਕਟ ਕਰ ਪਾਵਾਂਗੇ। ਹੈਨਾ ਤੇ ਜਲਦੀ ਅਗਰ ਉੱਠਾਂ ਗੇ ਨਈ ਤੇ ਲੇਟ ਉ ਏ ਤੇ ਫਿਰ ਓਈਓ ਘਰ ਦੇ ਕੰਮ ਚ ਈ ਲੱਗੇ ਰੋ। ਹੈਨਾ ਤੇ ਥੋੜ੍ਹਾ ਚੋ ਅਲੱ ਟਾਈਮ ਈ ਟਾਈਮ ਹੁੰਦਾ ਏ ਹਨਾ ਕੀ ਅਸੀ ਥੋੜਾ ਬਾਰ ਨਿਕਲੇ ਫੇਸਿਅਰ ਲਈ ਘੁੰਮੇ-ਫਿਰੇ ਹਨਾ ਓ ਮਿਸ ਹੋ ਜਾਂਦੈ।
ਹੂੰ ਸ ਸੈਰ ਤਾਂ ਕਰਨੀ ਲੋੜ ਐ ਨਾ ਨੂੰ। ਜੋ ਸਾਡੇ ਲਈ ਬੋ ਵਧੀਆ ਵਾ, ਐਕਸਸਈਜ਼ ਹੋ ਜਾਂਦੀ ਆ ਮੋਰਨਿੰਗ, ਮੋਰਨਿੰਗ ਦੇਖੋ ਕਿੰਨੇ ਲੋਕਾਂ ਕਲਾਸ ਕਿੰਨੇ ਲੋਕਾਂ ਨੇ ਯੋਗਾ ਤੇ ਕਿੰਨੇ ਜਣਿਆਂ ਨੇ ਤੁਹਾਨੂੰ ਦੱਸਦੀਆਂ ਜਿੰਮ, ਕਿੰਨੇ ਲੋਕ ਨੇ ਜੇੜੇ ਵੋਕ ਵੋਕਿੰਗ ਕਰਦੇ ਨੇ ਵੋ
ਹੂੰ-ਹੂੰ ਹਾਂਜੀ ਸਈ ਗੱਲ ਐ ਲੋਕੀ ਸਵੇਰੇ
ਬੋਡੀ ਹਾਂਜੀ, ਮਨਟੈਨ ਮਗਰ ਏ ਸਾਨੂੰ ਕੋਈ ਦਿੱਕਤ
ਬਿਲਕੁੱਲ-ਬਿਲਕੁੱਲ। ਹਨਾ ਖਾਣਾ ਰਾਤ ਵੇਲੇ ਵੀ ਏ ਕੈਂਦੇ ਨੇ ਕੀ ਮਤਲਬ ਖਾਣਾ ਵੈਗੇ ਰੋ ਟੀ ਵਗੈਰਾ ਖਾ-ਖੂ ਕੇ ਓ ਵੋਕ ਵੀ ਕਰਨਾ ਚਾਈਦੈ ਐ ਨੀ ਕੀ ਖਾਧਾ ਔਰ ਸੌ ਗਏ।
ਨਈ ਕਰਨੀ ਚਾਈਦੀ ਆ ਦੇਖੋ, ਅੱਧਾ ਘੰਟਾ ਪੈਲਾਂ ਵੀ ਕਰਨੀ ਚਾਈਦੀ ਆ ਰੋਟੀ ਤੋਂ ਪੈਲਾ ਤੇ ਜੇ ਤੁਸੀਂ ਲਾਈਟ ਖਾਰੇ ਓ ਨਾ ਲਾਈਟ ਰਾ ਰਾਤ ਦੇ ਟੈਮ ਖਾਣਾ ਚਾਈਦਾ ਤੇ, ਓ ਤੋ ਬਾਦ ਤੁਸੀ ਰੋਂਡ ਮਾਰ ਸਕਦੇ ਉਧਰ ਘੰਟਾ ਹੋਰ।
ਹਾਂਜੀ- ਹਾਂਜੀ ਹਾਂ ਸਈ ਗੱਲ ਐ। ਅ ਸਵੇਰੇ-ਸਵੇਰੇ ਉੱਠਣ ਦੇ ਤੇ ਫਾਇਦੇ ਈ ਫਾਇਦੇ ਨੇ ਹਨਾ।
ਬਿਲਕੁੱਲ ਹਾਂਜੀ, ਸਾਰੀਆਂ ਚੀਜ਼ਾਂ ਦੇਖੋ ਸਾਨੂੰ ਸਵੇਰ ਦੇ ਟਾਈਮ ਈ ਮਿਲਦੀ
ਸਈ ਗੱਲ ਏ।
ਭਵਾਂ, ਤੁਸੀ ਬਾਬਾ ਜੀ ਦੀ ਅੱਗੇ ਕੀਤੀ ਹੋਈ ਅਰਦਾਸ ਤੇ ਓਨਾਂ ਦਾ ਪਾਠ ਹਨਾ ਅੰਮ੍ਰਿਤ ਵੇਲੇ ਜਪਜੀ ਸਾਇਬ ਜੀ ਦਾ। ਪਰ ਅਸੀ ਕਈ ਵਾਰ ਕਰ ਲੈਨੇ ਆ ਕਈ ਵਾਰ ਘੋਲ ਕਰਦੇ ਆ ਨਈ ਕਰਦੇ ਏ ਚੀ ਜਾਂ ਹੋ ਜਾਂਦੀਆਂ ਨੇ। ਚੋਚ।
ਹਾਂਜੀ, ਸਈ ਗੱਲ ਐ ਕਦੇ-ਕਦੇ ਕੀ ਏ
ਹ ਓ ਵੀ ਆਪਣੇ ਹੱਥ ਚ
ਹਾਂਜੀ, ਕਦੇ-ਕਦੇ ਕੀ ਐ ਰੂਟੀਨ ਖ਼ਰਾਬ ਹੋ ਈ ਜਾਂਦੈ।
ਹੂੰ।
ਹਨਾ, ਕਦੀ ਘਰ ਪਾਏ ਕਦੀ ਮਿਸ ਹੋ ਗਿਆ।
ਹੂੰ
ਹੂੰ ਸਹੀ ਗੱਲ ਏ।
ਹੋਰ ਦੱਸੋ ਜੀ। ਤੇ ਕੱਲ ਫੇਰ ਛੇਤੀ ਉੱਠੋਗੇ।
ਹਾਂਜੀ, ਉਹ ਤੇ ਹੈਗਾ ਈ ਹੈ।
ਹੂੰ
ਹਨਾ ਹੁਣ ਦੋ ਚਾਲ ਦਿਨਾਂ ਤੋਂ ਮੈਂ ਲੇਟ ਹੋ ਰਹੀ ਸੀ ਬਟ ਹੁਣ ਮੈਂ ਕੋਸ਼ਿਸ ਕਰਾਗੀ ਕਿ ਮਤਲਬ ਜਲਦੀ ਜਲਦ ਜਲਦੀ ਹੀ ਉੱਠਾ ਹਨਾ। ਜਲਦੀ ਉੱਠ ਕੇ ਫਿਰ ਵੋਕ ਵਗੈਰਾ ਵਿੱਚ ਜਾਵਾਂ, ਐਕਸਰਸਾਈਜ਼ ਕਰਾ ਹਨਾ, ਬਾਕੀ ਹਾਂਜੀ ਥੋਡੀ ਬੋਡੀ ਵਗੈਰਾ ਮੇਨਟੇਨ ਰਹੇ ਹਨਾ, ਉਹ ਫਿਰ ਅ ਸਵੇਰੇ ਉੱਠਣ ਨਾਲ ਔਰ ਐਕਸਰਸਾਈਜ਼, ਯੋਗਾ ਮੇਨਲੀ ਯੋਗਾ ਬਹੁਤ ਇੰਪੋਰਟੈਂਡ ਏ ਹਨਾ ਤੇ ਯੋਗਾ ਵ ਵਗੈਰਾ ਨਾਲ ਇਨਸਾਨ ਬਿਲਕੁਲ ਫਿੱਟ ਰਹਿੰਦਾ ਹੈ ਹਨਾ, ਹੈਲਥ ਇਸੂ ਨਹੀਂ ਆਉਂਦੇ ਹਨਾ ਤੇ ਫਿਰ ਡ ਡਾਕਟਰ ਵੀ ਕਹਿੰਦੇ ਕਿ ਚੱਲਣਾ ਚਾਹੀਦਾ ਜਿੰਨਾ ਤੋਂ ਜ਼ਿਆਦਾ ਜ਼ਿਆਦਾ ਤੋਂ ਜ਼ਿਆਦਾ।
ਹਾਂਜੀ
ਹੈ ਨਾ, ਚੱਲ ਕੇ ਜਾਓ।
ਹੂੰ
ਹੈ ਨਾ, ਅੱਜ ਕੱਲ੍ਹ ਤੇ ਸੁਵਿਧਾਵਾਂ ਵੀ ਇੰਨੀਆਂ ਹੋ ਗਈਆਂ ਨੇ ਕਿ ਲੋਕਾਂ ਨੂੰ ਜ਼ਿਆਦਾ ਚੱਲਣਾ ਵੀ ਨੀ ਪੈਂਦਾ।
ਨਾ ਤੁਸੀਂ ਸ ਅੱਡੇ ਤੇ ਨਾ ਲਉ। ਅਸੀਂ ਆਪਣੇ ਤੇ ਲਾ ਲਈਏ ਮਾੜੀ ਜੀ ਕਿਤੇ ਜਾਣਾ ਵਾ ਦੋ ਕਦਮਾਂ ਵੀ ਦੋ ਤਿੰਨ ਕਦਮਾਂ ਦੁਕਾਨ ਆ ਬਈ ਅਸੀਂ ਜਦੇ ਚੱਕੀ ਗੱਡੀ ਚਲੋ ਜੀ ਚੱਕੀ ਗੱਡੀ ਚਲੋ ਹਾਂ ਅ ਤੇ ਦੋ ਜਦੋਂ ਦੀ ਗੱਡੀਆਂ ਆਈਆਂ ਨੇ ਤੇ ਉਦੋਂ ਤਾਂ ਹੋਰ ਛੱਡਤਾ।
ਹਾਂਜੀ, ਗੱਡੀਆਂ ਆ ਗਈਆਂ ਨੇ ਅੱਜ ਕੱਲ੍ਹ ਈ ਰਿਕਸ਼ੇ ਆ ਗਏ ਨੇ। ਹੈ ਨਾ, ਬਸ ਬੈਠੋ ਦੋ ਦੋ ਕਦਮ ਵਿੱਚ ਘਰ ਛੱਡ ਦਿੰਦੇ ਨੇ। ਹੈ ਨਾ ਜੋ ਥੋੜਾ ਬਹੁਤ ਚੱਲਣਾ ਫਿਰਨਾ ਹੁੰਦਾ ਸੀ ਲੋਕਾਂ ਦਾ ਹੁਣ ਉਹ ਵੀ ਹੁਣ ਘੱਟਦਾ ਜਾ ਰਿਹਾ ਹੁਣ ਘਰ ਘਰ 'ਚ ਇਨਸਾਨ ਕਿੰਨਾ ਕੁ
ਨਹੀਂ ਉਹ ਜਿੰਨੇ ਸੁਖ ਆ ਉਹਨੇ ਫਿਰ ਪ੍ਰੋਬਲਮਸਿਜ਼ ਸਾਡੀ ਬੌਡੀ ਨਾਲ ਹੁੰਦੇ ਨੇ। ਹੁਣ ਤੁਸੀਂ ਲਾ ਲਓ, ਪਹਿਲਾਂ ਜ ਜ਼ਮਾਨੇ 'ਚ ਕਿਵੇਂ ਰੋਟੀ ਪਾਣੀ ਚੁੱਲੇ 'ਚ ਬਣਦੀ ਸੀ, ਹੁਣ ਇਲੈਕਟ੍ਰੋਨਿਕਸ ਹੋ ਗੇ ਨੇ ਲਾਈਟਾਂ ਤੇ ਸਾਰੀ ਚੀਜ਼ਾਂ ਹੋ ਰਹੀਆਂ, ਗੈਸ ਤੇ ਹੋ ਰਹੀਆਂ ਨੇ ਸਾਨੂੰ ਸੁੱਖ ਜਿੰਨੇ ਆ ਉਨੇ ਦੁੱਖ ਆ।
ਹਾਂਜੀ, ਸਹੀ ਗੱਲ ਹੈ। ਹਾਂਜੀ, ਉਹ ਤੇ ਹੈਗਾ ਈ ਹੁਣ ਅੱਜ ਕੱਲ੍ਹ ਫੋਨ ਵਗੈਰਾ ਆ ਗਏ ਨੇ। ਕੀ ਸੋਣ ਤੋਂ ਪਹਿਲੇ ਫੋਨ ਦੇਖਣ ਹਾਂਜੀ ਫੋਨ ਦੇਖਣ ਲੱਗ ਜਾਓ। ਤੇ ਕੀ ਉਹੀਉ ਹੋਵੇ ਰਾਤੀ ਅਸੀਂ ਅਗਰ ਫੋਨ ਦੇਖ ਦੇਖ ਲਿਆ, ਬਸ ਟਾਈਮ ਵੇਸਟ ਹੋ ਗਿਆ ਸਾਡਾ ਉਹ ਫੇਰ ਕੀ ਐ
ਅਸੀਂ ਕਹਿੰਦੇ ਰੁਕ ਜੋ ਪੰਜ ਮਿੰਟ ਦੇਖਦੇ ਆ ਦੇਖਦੇ ਦੇਖਦੇ ਦੋ ਘੰਟੇ ਲੱਗ ਜਾਂਦੇ ਫੇਰ ਹੋਗੇ ਲੇਟ, ਲੇਟ ਹੋ ਗਏ ਤੇ ਫਿਰ ਸਵੇਰੇ ਉੱਠਣਾ ਕਦੋਂ ਆ।
ਸਵੇਰੇ ਸਵੇਰੇ ਬੱਸ ਐਵੇ ਹੀ ਕਰਕੇ ਉੱਠ ਨਹੀਂ ਪਾਂਦੇ ਫਿਰ ਸਵੇਰੇ।
ਬੋਤ ਔਖਾ ਵਾ। ਫੋਨ ਤਾਂ ਸਾਰੇ ਦੇਖਦੇ। ਮੈਂ ਕਹਿੰਨੀ ਹਾਂ ਅੱਜ ਦੇ ਜਮਾਨੇ'ਚ ਸੋਣ ਦੇ ਟੈਮ ਤੇ ਨਾਲੇ ਈ ਸ ਫੋਨ ਸਾਡਾ ਲੈ ਕੇ ਪੈਣੇ ਆ ਅਸੀ। ਤੇ ਉੱਠਦੇ ਆਂ ਤਾਂ ਫੋਨ ਦੇਖਦੇ ਆਂ ਸੌਣੇ ਆ ਤਾਂ ਫੋਨ ਦੇਖਦੇ ਆਂ।
ਸਈ ਗੱਲ ਐ। ਅੱਛਾ ਪੈਨ ਜੀ ਮੇਰਾ ਇੱਕ ਕਾਲ ਆ ਰਹੀ ਹੈ ਤੇ ਮੈਂ ਤੁਆਨੂੰ ਬਾਦ ਚੋਂ ਕਾਲ ਕਰਦੀ ਆ ਹਾਂ। ਹਾਂਜੀ, ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਪੈਨ ਜੀ।